ਹੈਲੋ, ਸਾਸਰੀ ਕਾਲ ਭੂਆ ਜੀ।
ਸਸਰੀ ਕਾਲ ਪੁੁੱਤਰ ਹੋਰ।
ਹੋਰ- ਹਾਂਜੀ ਹਾਂਜੀ ਸਭ ਵਧੀਆ ਹੋਰ ਤੁਸੀਂ ਸੁਣਾਓ, ਸਭ
ਬ ਹਾਂਜੀ ਹਾਂਜੀ, ਪੁੱਤਰ ਮੈਂ ਠੀਕ-ਠਾਕ।
ਹੋਰ ਸੁਣਾਓ, ਕੀ ਕਰਦੇ ਸੀ?
ਬਸ ਕੀ ਕਰਨਾ ਸੀ ਹੁਨੇ ਲੰਗਰ ਪਾਣੀ ਛੱਕਿਆ। ਬੱਚੇ ਹੁਣ ਟਊਸ਼ਨ ਗਏ ਨ
ਅੱਛਾ-ਅੱਛਾ।
ਹੁਣ ਲੇਟੀ ਸੀ ਸਾਰੀ ਰਾਤ ਲਾਈਟ ਈ ਨੀ ਆਈ ਸਾਡੇ ਏਧਰ। ਮੌਸਮ ਬੜਾ ਖ਼ਰਾਬ ਹੋ ਗਿਆ, ਹਾਂਜੀ। ਓ ਸਾਰੀ ਸਾਰੀ ਰਾਤ ਸੁੱਤੀ ਨੀ ਹੈਗੀ। ਔਰ ਸਾਰੀ ਰਾਤ ਸਤੀ ਨੀ ਹੈਗੀ। ਨੀਂਦ ਆਈ ਨੀ ਹੁਣ, ਔਰ ਓਦੇ ਕਰਕੇ ਸਾਰਾ ਸਰੀਰ ਇੰਨਾ ਦਰਦ ਓ ਰਿਆ, ਬੋਤ ਥਕਾਵਟ ਹੋਈ ਪੀ ਐ।
ਓਈ ਨਾ ਹੁੁਣ ਜਦੋਂ ਨੀਂਦ ਨੀ ਨਾ ਪੂਰੀ ਹੁੰਦੀ, ਏਦਾਂ ਈ ਹੁੰਦਾ। ਹਾਲੇ ਮੌਸਮ ਕਰਕੇ ਨਾ ਅਜ ਕੱਲ ਲਾਈਟ ਐਧਾਂ ਈ ਕਰਦੀ ਏ।
ਲਾਈਟ ਬੋਤ ਤੰਗ ਕਰ ਰਈ ਐ, ਅਜੇ ਜਦ ਕੀ ਇੰਨਾ ਕੋਈ ਮੌਸਮ ਵੀ ਖ਼ਰਾਬ ਨੀ ਓਇਆ ਸੀ, ਮਾੜਾ ਮੋਟਾ ਈ ਓਇਆ ਸੀ। ਤੇ
ਕਰਨਾ ਫਿਰ ਲਾਈਟ ਆਈ ਐ, ਕੀ ਮਲਬ ਮੌਸਮ ਮਾੜਾ ਜਿਆ ਖਰਾਬ ਹੋਇਆ ਇੱਕ ਵਾਰ। ਪੰਜ-ਦਸ ਮਿੰੰਟ ਲਈ ਲਾਈਟ ਚਲੇ ਗੀ ਫੇਰ, ਉਸ ਰਾਤ ਤਿੰਨ-ਸਾਢੇ ਤਿੰਨ ਅੱਧੀ ਰਾਤੀ।
ਵ ਏਦਾਂ ਦਾ ਵੀ ਨੀ ਹੋਇਆ ਮੌਸਮ, ਅੱਠ-ਸਾਢੇ ਅੱਠ ਮਾੜਾ ਜੀ ਆਈ ਐ ਹਨੇਰੀ। ਓਸ ਤੋਂ ਬਾਦ ਲਾਈਟ ਚਲੀ ਗੀ ਦੌੜ ਗੀ, ਔਰ ਇਨਵਰਟਰ ਵੀ ਰਾਤੀ ਢਾਈ ਵਜੇ ਖਤਮ ਹੋ ਗਿਆ। ਤਿੰਨ ਪੱਖੇ ਚੱਲ ਰੇ ਸੀ, ਓ ਓਧਰੋਂ ਦੀ ਬਿਨਾਂ ਏ ਸੀ ਤੋਂ ਸੁੱਤਾ ਨੀ ਜਾਂਦਾ ਬਿਲ ਬਿਲਕੁਲ ਵੀ ਆਦਤ ਨੀ ਹੈਗੀ, ਓ ਮੈਂ ਕਿਆ ਹੁਨ ਆ ਜਾਂਦੀ ਐ, ਹੁਨ ਆ ਜਾਂਦੀ ਐ। ਸਾਰੀ ਰਾਤ ਅੱਖਾਂ ਚੋ ਕੱਟੀ, ਓ ਸਵੇਰੇ ਜਾ ਕੇ ਨੀਂਦ ਆਏ। ਓਦੇ ਕਰਕੇ ਨੀਂਦ ਪੂਰੀ ਨੀ ਹੋਈ, ਏਡੀ ਥਕਾਵਟ ਹੋਈ ਪੀ ਐ, ਕੋਈ ਕੰਮ ਕਰਨ ਤੇ ਨੀ ਮਨ ਕਰ ਰਿਆ।
ਤਬ ਨੀਦ ਨੀ ਨਾ ਪੂਰੀ ਹੁੰਦੀ, ਉਦੋਂ ਤੱਕ ਕੰਮ ਕਰਨ ਦਾ ਮਨ ਈ ਨੀ ਕਰਦਾ ਕੋਈ ਵੀਵ
ਹੂੰ ਏਧਰ ਡੈ ਏ ਧਰ ਡੈ ਕੁਛ ਮੰਨ ਅੱਜ ਮੈਂ ਸਬਜ਼ੀ ਸੁਬਜੀ ਵੀ ਨੀ ਬਣਾਈ ਇਸੀ ਕਰਕੇ। ਮੈਂ ਕਿਆ ਮੈਂ ਕਿਆ ਬਾਜ਼ਾਰੀ ਕੁੱਛ ਲੈ ਆਓ, ਮੇਰੇ ਕੋ ਕੋਲ ਨੀ ਕੁਛ ਬਣ ਰਿਆ, ਅੱਜ।
ਨੀਂਦ ਈ ਪੂਰੀ ਨੀ ਨਾ ਹੋਈ, ਨੀਂਦ ਕਰਕੇ, ਨੀਂਦ ਜ਼ਰੂਰੀ ਹੈਗੀ ਅਜ ਕਰੋ ਨਾ ਨੀਂਦ ਪੂਰੀ ਹੁਣ।
ਜ਼ਰੂਰੀ ਨੀ ਮੈਂ ਓਹੀ ਕੈ ਰੀ ਸੀ। ਮੈਂ ਕਿਆ ਅੱਜਕਲ੍ਹ ਜਿਨਾਂ ਲੋਕਾਂ ਨੂੰ ਨੀਂਦ ਨੀ ਆਂਦੀ। ਹਾਏ ਓਦੇ ਨਾਲ ਕਿਵੇਂ ਹੋਏਗਾ, ਹਾਏ ਮੈਂ ਤੇ ਰਾਤੀ ਫੀਲ ਹੋਇਆ। ਮੈਂ ਕਿਆ ਹਾਏ ਮੇਰੇ ਤੇ ਸਾਰੀ ਰਾਤ ਅੱਖਾਂ ਚੋਂ ਕੱਟੀ ਹੈ ਇੱਕ ਮਿੰਟ ਵੀ ਨੀ ਨੀਂਦ ਆਈ ਤੇ ਹੁਣ ਸਾਰਾ ਦਿਨ ਸਰੀਰ ਏਡਾ ਖ਼ਰਾਬ ਹੋਇਆ ਪਿਆ।
ਉਹੀ ਨਾ ਅੱਜ ਕੱਲ੍ਹ ਬੱਚੇ, ਰਾਤੀ ਤਾਂ ਫੋਨ -ਫੂਨ ਵੇਖਣਗੇ
ਮੈਂ ਤੇ ਖੈਰ ਫੋਨ - ਫੂਨ ਚਲਾ ਦੀ ਨਹੀ ਹੈਗੀ ਪੁੱਤਰ ਮੈਂ ਮੈਨੂੰ ਤੇ ਆਦਤ ਹੀ ਨਹੀਂ ਹੈਗੀ ਨਾ ਮੈਂ ਵੇਖਦੀ ਫੋਨ ਫੂਨ -ਫੋਨ ਹਾਂ ਮਾੜਾ ਮੋਟਾ ਕੋਈ ਕਿਸੇ ਦਾ ਮੈਸੇਜ ਮੁਸਜ ਆਇਆ ਹੋਵੇ ਜਾਂ ਕੋਈ ਪਰਸਨਲ ਕੰਮ ਹੋਏ ਤਾਂ, ਓਦਾਂ ਨੀ ਮੈਂ ਫੋਨ -ਫੂਨ ਚਲਾਉਂਦੀ
ਤਿੰਨ ਵਜੇ ਤੱਕ ਸਵੇਰੇ ਉੱਠਦੇ ਨੀ ਹੈਗੇ ਹੋਏ ਫਿਰ ਚ
ਹਾਂ ਸਵੇਰੇ ਫੇਰ ਆਪ ਤੇ ਨੋ -ਨੋ ਵਜੇ ਤੱਕ ਉੱਠਦੇ ਨੀ ਹੈਗੇ ਪਰ ਲੋਕਾਂ ਦੇ ਓਹਨੇ ਸਾਰਾ ਕੰਮ ਕਰਨਾ ਫੋਨ ਕਰੂਗਾ ਆ ਕੇ ਕੰਮ ਫੇਰ
ਸਹੀ ਗੱਲ ਹੈ ਉਹੀ ਨਾ ਨੀਂਦ ਨਈ ਨਾ ਪੂਰੀ ਹੁੰਦੀ ਤਾਂ ਫੇਰ ਰਾਤੀ ਨੀਂਦ ਨੀ ਪੂਰੀ ਹੁੰਦੀ ਸਵੇਰੇ ਉੱਠਣ ਦੀ ਆਰਾਮ ਨਾਲ
ਉੱਠਿਆ ਨਹੀਂ ਜਾਂਦਾ ਆਹੀ ਤਾਂਹੀ ਕਹਿ ਰਹੀ ਹਾਂ ਅੱਜ ਅੱਜ ਮੇਰਾ ਸਾਰਾ ਦਿਨ ਖ਼ਰਾਬ ਹੋ ਗਿਆ ਸਵੇਰੇ ਲਾਈਟ ਨੀ ਸੀ ਕੱਪੜੇ ਮੈਂ ਤੇ ਸਵੇਰੇ -ਸਵੇਰੇ ਧੋ ਲੈਂਨੀ ਆ ਉਸ ਸਵੇਰੇ ਲਾਈਟ ਨੀ ਸੀ ਨਾ ਮਸ਼ੀਨ ਲੱਗੀ, ਨਾ ਕੁੱਝ ਹੁਣ ਦੁਪਹਿਰੀ ਕੱਪੜੇ ਧੋਤੇ ਤੱਤੀ ਧੁੱਪ ਵਿੱਚ ਐਡੀ ਗਰਮੀ ਵਿੱਚ ਤੇ ਨਾ ਕੋਈ ਸਬਜ਼ੀ ਬਣੀ ਨਾ ਕੁਛ ਹੋਇਆ ਸਾ ਸਾ ਹਾਂ ਮੱਤ ਮਾਰੀ ਪਈ ਆ ਗਰਮੀ ਨੇ ਤੇ
ਸਹੀ ਗੱਲ ਹੈ ਆਪੇ ਇਦਾਂ ਦਾ ਹੋ ਜਾਏਗਾ ਜਿੱਦਾਂ ਬੋਤ ਵਧੀਆ ਹਨੇਰੀ ਨੂਰੀ ਆਏਗੀ ਮੀਂਹ ਮੂੰਹ ਪਵੇਗਾ ਮਾੜਾ ਮੋਟਾ
ਪਤਾ ਨੀ ਕਦੋਂ ਪਏਗਾ ਮੀਹ ਆ ਤਾਂ ਦੋ
ਨਿਕਲ ਜਾਂਦੀ ਏ
ਦੋ ਦਿਨ ਮਾੜਾ ਕੁ ਮੌਸਮ ਠੀਕ ਹੋਇਆ ਸੀ ਹੁਣ ਤੇ ਇੰਨਾ ਗੰਦਾ ਮੌਸਮ ਹੋਇਆ ਪਿਆ ਚਿੱਪ ਵਾਲੀ ਗਰਮੀ ਹੋਈ ਪਈ ਹੈ
ਸਹੀ ਗੱਲ ਹੈ ਸਾਵਨ ਨਾਲ
ਹੁਣ ਵੀ ਲੇਟਣ ਲੱਗੀ ਆ ਤੇ ਫਿਰ ਲਾਈਟ ਚੱਲ ਗਈ ਮੈਂ ਕਹਿ ਲੈ ਧੋਲੋ ਸਾਰੇ ਹੁਣ ਨੀਂਦ ਜਦ ਤੱਕ ਨੀ ਪੂਰੀ ਹੋਏਗੀ
ਸਹੀ ਗੱਲ ਹੈ ਇਹਨਾਂ ਦੇ ਮਾਈਗ੍ਰੇਨ ਹੋ ਜਾਂਦਾ ਹੈ ਨਾ ਜਦੋਂ ਤੱਕ ਨੀਂਦ ਨਹੀਂ ਪੂਰਾ ਮਾਈਗ੍ਰੇਨ ਦੀ ਦਿੱਕਤ ਹੈ ਤਹੀ ਤਾਂ ਹੁੰਦੀ ਹੈ ਜਿਹਨਾਂ ਨੂੰ ਨੀਂਦ ਨੀ ਆਉਂਦੀ ਉਹ ਉਹਨਾਂ ਨੂੰ ਮਾਈਗ੍ਰੇਨ ਦੀ ਦਿੱਕਤ ਰਹਿੰਦੀ ਆ ਫਿਰ ਹੋਰ
ਤਾਂ ਹੀ ਤੇ ਡਾਕਟਰ ਕਹਿੰਦੇ ਹੈ ਨੀਂਦ ਲੈਣੀ ਬਹੁਤ ਜ਼ਰੂਰੀ ਹੈ।
ਸਹੀ ਗੱਲ ਹੈ ਨਾਲੇ ਡਾਰਕ ਸਰਕਲ ਅੱਜ ਕੱਲ ਡਾਰਕ ਸਰ ਵੀ ਬੜੇ
ਹੋਰ ਏਡੇ ਹੋ ਜਾਂਦੇ ਆ ਮੈਂ ਤੇ ਮੈਂ ਤੇ ਮੈਨੂੰ ਤੇ ਆਦਤ ਹੈ ਹੱਦ ਤੋਂ ਹੱਦ ਸਾਢੇ ਦਸ ਗਿਆਰਾਂ ਵਜੇ ਸੋਣ ਦੀ। ਔਰ ਰਾਤੀ ਸਾਰੀ ਰਾਤ ਸੁ ਤੀ ਨੀ ਹੈਗੀ ਉਹ ਸਵੇਰ ਦਾ ਹੁਣ ਸਰੀਰ ਅੱਜ ਡਾਵਾਂ ਡੋਲ ਹੋਇਆ ਪਿਆ ਏਡਾ।
ਸਹੀ ਗੱਲ ਏ ਸਹੀ ਗੱਲ ਏ
ਹੁਣ ਸੋਚ ਦੀ ਆ ਮੈਂ ਕਿਹਾ ਲਾਈਟਾਂ ਚ ਘੰਟਾ ਕੋੁ ਲੇਟਾਂ ਲਾਈਟ ਹੀ ਨੀ ਆਉਂਦੀ ਪਈ। ਕੰਪਲੇਂਟ ਵੀ ਕੀਤੀ ਆ ਸਾਰੇ ਗਲੀ ਵਾਲਿਆਂ ਨੇ ਬਈ ਕੀ ਹੋਇਆ ਰਾਤੀ ਦੀ ਲਾਈਟ ਤੇ ਤੁਸੀਂ ਥੋੜ੍ਹੀ ਦੇਰ ਦਿੱਤੀ ਹੈ ਫਿਰ ਭਜਾਲੀ ਹੁਣ ਕਿਹੜਾ ਮੌਸਮ ਹਨੇਰੀ ਆਈ।
ਸਹੀ ਗੱਲ ਐ। ਬਸ ਬਣਨਾ ਚਾਹੀਦਾ ਏ, ਲਾਈਟ ਵਾਲਿਆਂ ਨੂੰ ਤਾਂ ਬਸ ਮਾੜਾ-ਮੋਟਾ ਕੁਛ ਹੁੰਦਾ ਨੀ
ਆ ਮਾੜੀ ਜੀ ਹਨੇਰੀ ਵੀ ਨੀ ਆਈ, ਪੰਜ ਮਿੰਟ'ਚ ਲਾਈਟ ਦੌੜ ਗਈ। ਏਦਾਂ ਕਿਹੜੇ ਖੰਬੇ ਡਹਿ ਗਏ ਆ, ਤੁਹਾਡੇ?
ਸਹੀ ਗੱਲ ਐ, ਬਾਨਾ ਲੱਭਦੇ ਨੇ ਹਰ ਛੋਟੀ-ਛੋਟੀ ਗੱਲ ਤੇ ਲਾਈਟ ਜਾ
ਹਾਂ ਹੁਣ, ਸਾਰੇ ਗਲੀ ਵਾਲੇ ਫਿਰ ਪੈਸੇ ਇਕੱਠੇ ਕਰਕੇ ਹੁਣ ਲਾਈਟ ਠੀਕ ਕਰਾਣਗੇ ਤਾਂ ਹੀ ਆਏਗੀ, ਏਦਾਂ ਨੀ ਆਣੀ ਲਾਈਟ।
ਸਹੀ ਗੱਲ ਏ, ਗਰਮੀਆਂ ਤੇ ਗਰਮੀਆਂ'ਚ ਔਖਾ ਹੋ ਜਾਂਦਾ ਏ, ਸਰਦੀਆਂ ਦੇ ਵਿੱਚ ਬੰਦਾ ਪਤਾ ਨੀ ਚੱਲਦਾ ਲਾਈਟ ਦਾ ਇੰਨਾ, ਗਰਮੀਆ'ਚ ਬੜਾ ਔਖਾ ਹੋ ਜਾਂਦਾ।
ਹੋਰ ਗ, ਸਰਦੀਆਂ ਦਾ ਤਾਂ ਐ ਹੈ ਨਾ ਚੱਲ ਬੰਦਾ ਸਰਦੀਆਂ'ਚ ਨੀਂਦ ਵੀ ਸੋਹਣੀ ਪੂਰੀ ਹੋਂਦੀ ਐ।
ਗੱਲ ਐ, ਲਾਈਟ ਦਾ ਰੌਲਾ ਈ ਨਹੀਂ ਹੁੰਦਾ।
ਰੋਲਾ ਨਹੀਂ ਹੁੰਦਾ, ਨਾ ਕੋਈ ਏਸੀ ਦਾ ਰੌਲਾ ਨਾ ਕੋਈ ਪੱਖਿਆਂ ਦਾ ਰੋਲਾ ਅਪਨਾ, ਰਜਾਈ ਕੀਤੀ ਤਾ ਸੋਜੋ।
ਸਹੀ ਗੱਲ ਐ।
ਪੂਰੀ ਅਰਾਮ ਨਾਲ ਪੂਰੀ ਹੁੰਦੀ ਆ, ਸਵੇਰੇ ਬੰਦਾ ਫਰੈਸ਼ ਉੱਠਦਾ ਇੱਕਦਮ।
ਸਹੀ ਗੱਲ ਆ, ਪਰ ਅੱਜ-ਕੱਲ ਸਰਦੀਆਂ ਰਹਿ ਕਿੱਥੇ ਗਈਆ ਨੇ, ਅੱਜ-ਕੱਲ ਡੇਢ ਮਹੀਨੇ ਇੱਕ, ਡੇਢ ਮਹੀਨੇ ਦੀ ਸਰਦੀ ਆ ਗਈ ਏ, ਬਸ।
ਚਲੋ, ਫਿਰ ਵੀ ਮਾੜੀ-ਮੋਟੀ ਜਿੰਨੀ ਹੁੰਦੀ ਐ। ਆਹ ਗਰਮੀ ਤੋਂ ਤੇ ਵਧੀਆ ਈ, ਆ ਨਾ।
ਵਧੀਆ ਹੀ ਹੈਗੇ ਆ।
ਆਹ ਗਰਮੀ ਤੇ ਚਿਪ-ਚਿਪ ਵਾਲੀ ਬਰਦਾਸ਼ਤ ਹੀ ਨਹੀਂ ਹੁੰਦੀ, ਇਸ ਤੋਂ ਵਧੀਆ ਤੇ ਮੌਸਮ ਸਰਦੀਆਂ ਦਾ ਈ ਠੀਕ ਏ, ਜਿੰਨੀ ਕੁ ਵੀ ਠੰਡ ਪੈਂਦੀ ਏ ਓਨੀ ਹੀ ਵਧੀਆ।
ਵਿਆਹ'ਚ ਨਹੀਂ ਜਾਇਆ ਜਾਂਦਾ, ਅੱਜ-ਕਲ ਨਾ। ਲਾਏ ਸੀ, ਦੋ ਪੰਖੇ ਤੋਂ ਕਿੱਥੇ ਰਹਿੰਦੇ ਨੇ ਅੱਜ-ਕੱਲ।
ਆਹੋ।
ਪਹਿਲਾਂ ਲੋਕੀ ਰਹਿ ਲੈਂਦੇ ਸੀ ਬਿਨਾਂ ਇਨਵਰਟਰ ਤੋਂ ਵੀ, ਹੁਣ ਨਹੀਂ ਰਹਿ
ਪਤਾ ਨੀ ਲੋਕਾਂ ਕਿੱਦਾਂ ਰਹਿੰਦੇ ਸੀ, ਹੁਣ ਤੇ ਇੰਨੀ ਆਦਤ ਪੈਗੀ ਆ। ਹੁਣ ਤੇ ਰਿਆ ਈ ਨਹੀਂ ਜਾਂਦਾ।
ਸਹੀ ਗੱਲ ਆ ਅੱਜ-ਕੱਲ ਸ਼ਰੀਰ ਈ ਓਹੇ ਜੇ ਬਣੇ ਹੋਏ ਆ ਸਾਡੇ ਨਾ। ਸਾਨੂੰ ਆਦਤ ਈ, ਬਚਪਨ ਤੋਂ ਈ ਆਦਤ ਐ ਇਦਾਂ ਦੀ ਪੈ ਗਈ ਐ।
ਆਹੋ, ਸਹੀ ਕਹਿ ਰਹੇ ਓ।
ਹਾਂਜੀ-ਹਾਂ।
ਬੜਾ-ਬੜੀ ਭੈੜੀ ਆਦਤ ਐ ਵੈਸੇ ਤੇ, ਏਸੀ-ਉਸੀ ਦੀ।
ਸਹੀ ਗੱਲ, ਆਹੋ ਪਹਿਲਾਂ ਲੋਕੀ ਸੋਈ ਜਾਂਦੇ ਸੀ ਲਾਈਟ
ਆਹੋ।
ਗਈ ਨਹੀਂ ਸੀ ਲਾਈਟ ਤਾਂ ਇਨਾਆ ਇਨ ਵਾਟਰ ਈ ਨਹੀਂ ਹੁੰਦੇ ਸੀ, ਲਾਈਟ ਤਾਂ ਪਤਾ ਪੂਰੀ-ਪੂਰੀ ਰਾਤ ਲਾਈਟ ਨੀ ਆਣੀ, ਉਹਨਾਂ ਨੂੰ ਸੋ ਜਾਣਾ ਕੋਠੇ ਜਾਕੇ।
ਤੇ, ਹੁਣ ਤੇ ਹੁਣ ਤੇ ਐ ਵੀ ਆ ਨਾ ਪੁੱਤਰ, ਇੱਕ ਕਮਰੇ'ਚ ਥੋੜਾ ਫੈਮਿਲੀ ਹੁਣ ਜੇ ਆਪਣੇ ਕਮਰੇ ਅਪਣੇ-ਅਪਣੇ ਕਮਰੇ'ਚ ਉਹਨਾਂ ਨੂੰ ਪ੍ਰਾਈਵੇਸੀ ਚਾਹੀਦੀ ਆ। ਤੇ ਫਿਰ ਉਹੀ ਤਾਂ ਹੀ ਤਿੰਨ ਪੱਖੇ ਚੱਲਦੇ ਰਹੇ, ਨਹੀਂ ਤੇ ਉਹ ਸਾਈ ਰਾਤ ਗੁਜ਼ਾਰਾ ਹੋ ਜਾਣਾ ਸੀ, ਪੱਖੇ ਨਾਲ ਇੱਕ-ਦੋ ਚੱਲਦੇ ਤੇ।
ਨਹੀਂ ਬੱਚੇ ਕਿੱਥੇ ਐ, ਬੱਚਿਆਂ ਨੇ ਫੋਨ ਚਲਾਣਾ ਹੁੰਦਾ ਰ੍ਹਾਤੀ-ਰ੍ਹਾਤੀ ਉਹ ਅਪਨਾ ਵੱਖਰਾ ਈ ਸੋਂਦੇ ਨੇ ਅੱਜ-ਕੱਲ।
ਹਾਂ, ਉਹਨਾਂ ਨੂੰ ਹੈ, ਆਪਾ ਅਪਣੇ ਕਮਰੇ'ਚ, ਆਪਾ-ਅਪਣੇ ਕਮਰੇ'ਚ। ਫੇਰ ਬੰਦਾ ਕੀ ਕੈਂਦਾ, ਮਨਾ ਨੀ ਕਰ ਸਕਦਾ ਫੇਰ।
ਸਈ ਗੱਲ ਐ ਏਦਾਂ ਈ ਹੁੰਦਾ ਪੈਲੇ ਕੋਠੇ ਪੇ ਆਕੇ ਸੋ ਜਾਂਤੇ ਸੀ ਹੁਣ ਤਾਂ ਜਾਂਦੇ ਹਨ ਨੀ ਬੱ ਕੋਠੇ
ਓਥੇ ਕਿਥੇ ਚੜਦੇ ਐ ਅ ਮੱਛਰ ਖਾ ਗੇ ਮੱਛਰ ਖਾ ਗੇ ਆਹੀ ਕੈਂਦੇ ਰੈਂਦੇ ਆ, ਓਥੇ ਵੀ ਓਨਾਂ ਨੂੰ ਕੂਲਰ ਤੇ ਪੱਖਿਆਂ ਦੀ
ਹਾਂ, ਚਾਈਦੀ ਈ ਚਾਈਦੀ ਐ ਓਦੇ ਬਿਨਾਂ ਤਾਂ ਸੋਣਾ ਈ ਨੀ।
ਓਦੇ ਬਿਨਾ ਸੋਣਾ ਨੀ ਹੈਗਾ
ਕੈਂਦਾ ਪੈਲੇ ਲੋਕੀ ਏਦਾਂ ਈ ਏਹੀ ਮੈਮੋਰੀਜ਼ਸ ਬਣ ਜਾਂਦੀ ਆ ਪੈਲੇ ਵਾਲੀ ਜੋ ਹੁਨ ਨਈ ਰਈ। ਹੂਨ ਪੈਲੇ ਚਲਾ ਕੇ ਖੇਲਦੇ ਸੀ।
ਪੈਲੇ ਵਾਲੀ ਤੇ ਗੱਲਾਂ ਪੁੱਤਰ ਕੋਈ ਵੀ ਨੀ ਰਹੀਆਂ ਸਾਰੀ ਖ ਖਤਮ ਹੋ ਗਈਆਂ। ਨਾ ਕੋਈ ਪੈਲੇ ਓ ਰਏ ਖਾਣੇ-ਦਾਣੇ ਰਏ ਨਾ ਪੈਲੇ ਕੋਈ ਸੋਨਾ ਖ਼ਾਨਾ ਰਆ ਨਾ ਪੈਲੇ ਵਾਲੇ ਬੰਦੇ ਰਏ। ਨਾ ਪੈਲੇ ਵਾਲੇ ਸਰੀਰ ਰਏ।
ਸਈ ਗ ਸਰ ਓ ਤਾਂ ਹੁਣ ਚਲਾ ਇ ਗਿਆ ਸਮੇ ਜੇੜਾ
ਓ ਸਾਰਾ ਸਮੇਂ ਤੇ ਨਿਕਲ ਈ ਗਿਆ, ਓ ਤੇ ਤਾਂ ਏ ਰੈ ਗਇਆ ਬਸ ਯਾਦ ਕਰੀ ਜੋ ਤੇ ਵੱਡ ਵਡੇਰਿਆਂ ਨੂੰ ਤੇ ਹੋਰ ਕੀ। ਸਾਡੇ ਤਾਰ ਦਾਦਾ-ਦਾਦੀ ਹੁੰਦੇ ਸੀ ਏਡੇ ਪੱਕੇ ਕਿੱਡੇ ਕੋਈ ਉਹਨਾਂ ਨੇ ਡਾਕਟਰ ਕੋਲ ਨੀ ਜਾਣਾ ਮਾੜੀ ਜਿਵ, ਕੋਈ ਕਾਰ ਚ ਚੋਟ ਲੱਗੀ।
ਸਈ ਗਾਲ ਐ, ਬੋਤ ਮੁਸ਼ਕਿਲ ਤੋਂ ਜਾਂਦੇ ਸੀ ਡੋਕ ਡਕਟਰਾਂ ਕੋਲ ਤਾਂ ਹੁਣ ਤਾਂ ਜਿਆ ਜੀ ਕੁਝ ਹੋਯਾ ਨੀ ਚਾਲੋ ਡਾਕਟਰਾਂ ਤੇ ਛੋਟੇ ਬੱਚੇ ਨੂੰ ਵੀ, ਸੇ ਸਹੀ
ਤੇ ਲੱਗਦੀ ਸੀ। ਸਾਡੀ ਅਪਣੀ ਨਾਨੀ ਹਲਦੀ ਵਾਲਾ ਦੁੱਧ ਲੈ ਲੈਂਦੇ ਸੀ ਚੱਲ ਮਾੜਾ-ਮੋਟਾ ਹਲਦੀ ਵਾਲਾ ਦੁੱਧ ਲੈਨੇ, ਤੇ ਚਲੋ ਬਈ ਰਿਲੈਕਸ ਹੋ ਗਿਆ। ਹੁਣ ਤੇ ਨਾਲੇ ਜੜਾ ਮਾੜਾ ਜਿਆ ਕੁਛ ਹੁੰਦਾ ਏ ਚਲੋ ਡੋਕਟਰ ਕੋਲ ਚੱਲੀਏ।
ਹੋਰ ਕੀ ਅੱਜ-ਕੱਲ੍ਹ ਛੋਟੇ ਬੱਚੇ, ਛੋਟੇ ਬੱਚਿਆਂ ਨੂੰ ਵੀ
ਬੋਤ ਬੰਦੇ ਐ ਨਾ ਪੁੱਤਰ ਨਾ ਜਾਈਏ ਤਾਂ ਭਾਨੇ ਵੀ ਬੋਤ ਬੰਦੇ ਐ ਅੰਦਰ ਈ ਅੰਦਰ। ਕੁਛ ਨਾ ਕੁਛ ਹੋ ਜਾਂਦਾ ਐ।
ਇਸ ਲਈ ਜਾਦਾ ਭਰੋਸਾ ਨੀ ਹੈਗਾ ਕੁਛ ਵੀ, ਕੀ ਸਮੇਂ ਆਂਦਾ ਐ ਪਤਾ ਨੀ
ਹੂੰ, ਆਹੋ।
ਨਾ ਅੱਜ-ਕੱਲ ਦੁਮਾਰੀਆਂ ਇੰਨੀ ਹੋਈ ਪਈਆਂ ਨੇ ਲੋ
ਹੋਰ ਨੀ ਹੋਈ ਪਈ ਨੇ
ਬਮਾੜੀਆਂ ਕਰਕੇ ਫੇਰ ਲੋਕ
ਆ ਬੀਪੀ ਸ਼ੂਗਰ ਆ ਤੇ ਆਮ ਹੈਗੀਆਂ ਨੇ ਸਾਰਿਆਂ ਨੂੰ
ਬਿਮਾਰੀਆਂ ਵੀ ਸਾਰੇ ਐਈ ਹੈਗੀ ਆ ਫਾਸਟ ਫੂਡ ਕਰਕੇ ਹੋ ਗਈਆਂ ਨੇ ਮਿਲਾਵਟੀ ਖਾਣਾ ਕਰਕੇ ਐ ਸਭ ਚੀਜ਼ਾਂ ਕਰਕੇ ਹੈਗੀਆ ਨੇ ਬਿਮਾਰੀਆਂ ਐ ਛੱਡਣਾ ਨੀ ਆਪਾਂ, ਬਾਰ ਦਾ ਖਾਨਾ ਛੱਡਣਾ ਨੀ ਹੈਗਾ
ਨਿਰਾ ਮੈਦਾ ਈ ਹੁੰਦਾ ਨੁਕਸਾਨ ਈ ਕਰਦਾ ਅੰਦਰਾਂ ਆਥੜੀਆਂ ਚ ਜਾ ਕੇ ਕੇ ਜੰਮਦਾ ਈ ਹੈ ਮੈਗੀ ਦੇਖਲੋ ਮੈਗੀ ਬੱਚਿਆਂ ਨੂੰ ਕਿੰਨੀ ਸਵਾਦ ਲੱਗਦੀ ਹੈ ਕਿੰਨੇ ਸਵਾਦ ਨਾਲ ਖਾਂਦੇ ਐ ਆਹੀ ਤੁਸੀਂ ਉਨਾਂ ਦੇ ਅੱਗੇ ਰੋਟੀ ਰੱਖਦੋ ਤੇ ਰੋਟੀ ਨੂੰ ਤੇ ਕਹਿਣਗੇ ਆ ਭਰੇ ਹੀ ਲੈ ਜੋ, ਤੁਸੀਂ ਆ ਕੀ ਲੈ ਆਏ ਓ
ਸਹੀ ਗੱਲ ਹੈ ਕੋਈ ਵੀ ਸਬਜ਼ੀ ਹੋਵੇ ਐ ਨੀ ਖਾਣੇ ਓ ਨੀ ਖਾਣੀ, ਮੈਗੀ ਬਣਾ ਦੋ ਬਸ ਮੰਮਾ ਮੈਗੀ ਖਾ ਲਾਂਗੇ
ਆ ਮੇਰਾ ਆਪਣਾ ਛੋਟਾ ਕਾਕਾ ਜਦ ਦੇਖਲੋ ਮੈਗੀ ਬਣਾ ਦੋ ਮੈਗੀ ਬਣਾ ਦੋ, ਮੈਂ ਕਿਹਾ ਮੈਂ ਕੋਈ ਨੀ ਬਣਾਣੀ ਮੈਗੀ ਮੈਗੀ ਮੁਗੀ ਜੇ ਖਾਣੀ ਐ ਤੇ ਰੋਟੀ ਖਾ ਲੈ
ਸਹੀ ਗੱਲ ਐ ਨੁਕਸਾਨ ਈ
ਕਦੀ ਕਦਾ ਹੋਇਆ ਚਲੋ ਮਹੀਨੇ ਚ ਪੰਦਰਾਂ ਦਿਨੀਂ ਚ ਹੋਇਆ ਚਲੋ ਖਵਾਤੀ ਆਹ ਥੋੜਾ ਰੋਜ਼ ਇਹਨੂੰ ਮੈਗੀ ਖਵਾਈ ਜੋ, ਆਹ ਪਿੱਛੇ ਇੱਕ ਕੇਸ ਆਇਆ ਨੀ ਹੋਇਆ ਸੀ, ਇੱਕ ਬੱਚੇ ਦੀ ਆਂਥੜੀਆਂ ਚ ਫਸ ਗਈ ਸੀ ਉਹਦਾ ਆਪਰੇਸ਼ਨ ਨਾਲ ਏਡੇ ਲੰਬੇ- ਲੰਬੇ ਬੀ ਨਿਊਡਲਸ ਕੱਢੇ, ਹਾਂ ਤਾਂ ਪਿੱਛੇ ਆਇਆ ਹੋਇਆ ਸੀਂ ਫੇਸਬੁੱਕ ਬੁੱਕ ਤੇ ਦੇਖਿਆ ਸੀ ਮੈਂ, ਓ ਏਡੇ ਲੰਬੇ- ਲੰ ਨਿਊਡਲਸ ਕੱਢ ਰੇ ਸੀ, ਡਾਕਟਰ ਓਪਰੇਸ਼ਨ ਕਰਕੇ
ਹਾਏ- ਹਾਏ ਇਹਨਾ ਸਾਰਾ ਹੋਈ
ਤੋੜ ਕੇ ਕੱਟ ਥੋੜੀ ਜੀ ਕਰੱਸ਼ ਕਰਕੇ ਪਾਨੀ ਆਂ ਸਾਬੂਤ ਦੀ ਸਾਬੁੂਤ ਏਦਾਂ ਈ ਪਾ ਦੋ, ਬੱਚਿਆਂ ਨੂੰ ਹੁੰਦਾਂ ਨਾ ਵੀ ਲੰਬੇ- ਲੰਬੇ ਨਿਊ ਬਸ ਮੋਲ ਚ ਜਾਂਦੇ ਆ, ਆਹ ਬੜੇ ਸੁਵਾਦ ਨਾਲ ਖਾਂਦੇ ਆ
ਹੂੰ, ਐਦਾਂ ਦਾ ਹੀ ਹੈਗਾ ਬਸ ਹੁਣ ਤਾਂ
ਆਹੋ।
ਬਸ ਉਹੀ ਆ ਹੁਣ ਦੇਖਣੀ ਆ, ਮੈਂ ਕਿਹਾ ਚੱਲ ਅਰਾਮ ਆਂਦਾ ਤਾਂ ਠੀਕ ਹੈ ਹੁਣ ਲਾਈਟ ਆਈ ਆ ਮਸਾਂ, ਮੈਂ ਕਿਹਾ ਚੱਲ ਘੰਟਾ ਕੁ ਸੋ ਕੇ ਫਿਰ ਕੰਮ ਕਰਾਂਗੀ। ਏਡੇ ਚ ਤੇਰਾ ਫ਼ੋਨ ਆ ਗਿਆ।
ਅੱਛਾ- ਅੱਛਾ ਚਲੋ
ਚ ਠੀਕ- ਠੀਕ ਐ ਪੁੱਤਰ ਆਣਾ ਲਾਣਾ ਚੱਕਰ
ਹਾਂਜੀ -ਹਾਂਜੀ ਜ਼ਰੂਰ ਆਵਾਗੀ।
ਹਾਂ, ਸਤਿ ਸ੍ਰੀ ਅਕਾਲ ਜੀ।